ਹੈਲੋ ਆਰੀਆ ਚਲ।
ਬੋਲੋ, ਬੋਲੋ।
ਦਸੋ ਦਿਨ ਪਰ ਕੀ ਕੀਤਾ ਅੱਜ?
ਆ ਮੈਂ ਕੁਛ ਨਹੀਂ ਕੀਤਾ ਅੱਜ ਸਵੇਰੇ ਅਸੀਂ ਉੱਠ ਇਹ ਫਿਰ ਉੱਠ ਕੇ ਜਲਦੀ ਜਲਦੀ ਖਾਰਾ ਕੰਮ ਕੀਤ ਤਾਂ ਡੈਡੀ ਤੇ ਪਤਾ ਹੀ ਐ ਡੈਡੀ ਉੱਠਦਾ ਨੀ ਐ ਡੈਡੀ ਜਾਂਦਾ ਨੀ ਐ। ਹੈਗਾ ਸੁੱਤਾ ਹੋਇਆ ਸੀ ਅੱਛਾ, ਰੁਕ ਜਾ ਕਿਸੇ ਹੋਰ ਨੇ ਵੀ ਕੁਛ ਕਹਿਣਾ ਆ। ਕੀ ਬੋਲਣ ਡੀ ਹ? ਹੈਲੋ।
ਹੈਲੋ।
ਕੀ ਬੋਲਣ ਦੀ ਆ?
ਕੁਛ ਨੀ ਬੋਲਣ ਡੀ, ਮੈਂ ਤੇ ਪੁੱਛਣ ਡੀ, ਅੱਜ ਤੁਸੀਂ ਦਿਨ ਪਰ ਕੀ ਕੀ ਕੀਤਾ?
ਆਏ ਰੱਬਾ ਮੈਂ ਕੁਛ ਨੀ ਕੀਤਾ ਦਿਨ ਪਰ ਤੂੰ ਤੇ ਇਹੋ
ਕੀ ਤੈਨੂੰ ਕੀ ਕੀ ਬੋਲਿਆ ਡਾਕਟਰ ਨੇ, ਜਦੋਂ ਗਈ ਸੀ ਤੂੰ ਡਾਕਟਰ ਕੋਤੇ।
ਭੈਣ ਮੇਰੀ ਤੇ ਕੀ ਦੱਸਾਂ ਮੇਰੀ ਤੇ ਹਰ ਸਹੀ ਚ ਖ਼ਰਾਬ ਮੈਂ ਤੇ ਪੂਰੀ ਡੈਮੇਜ ਹੀ ਹੋ ਗਈ ਆ। ਮੈਂ ਤੇ ਪੂਰੀ ਡੈਮੇਜ ਹੀ ਹੋ ਗਈ ਹੈ, ਮੈਂ ਪੂਰੀ ਡੈਮੇਜ ਹੋ ਗਈ ਹ ਡੈਮੇਜ।
ਕੀ ਹੋਇਆ ਸਿਰ ਨੂੰ,
ਪਹਿਲਾਂ ਮੇਰਾ ਪੇਟ ਖ਼ਰਾਬ ਹੋ ਗਿਆ ਫਿਰ ਮੇਰੇ ਹੁਣ ਦੰਦ ਖ਼ਰਾਬ ਹੋ ਗਏ ਕੰਨ ਕੰਨ ਤੇ ਮੇਰੇ ਪਹਿਲਾਂ ਤੋਂ ਹੀ ਖਰਾਬ ਆ ਹੁਣ ਮੇਰੇ, ਕਹਿੰਦੇ ਅੱਖਾਂ ਵੀ ਖਰਾਬ ਆ ਹੂੰ, ਕਹਿੰਦੇ ਰੇਤ ਕਾ ਬਾਲ ਰੇਤ ਕਾ ਰੇਤ ਦਾ ਬਾਲੂ ਵੜ ਗਿਆ ਵਾ
ਅੱਛਾ,
ਤਿੰਨ ਚਾਰ ਏਦਾਂ ਹੀ ਕੁੱਛ ਹਨਾ ਤੇ ਕਹਿੰਦੇ ਆ ਕਿ ਦਵਾਈ ਦੇ ਦੇ ਰਹੇ ਹੈ ਦਵਾਈ ਸੇ ਠੀਕ ਹੋਗਾ ਤੋਂ, ਠੀਕ ਹੈ, ਨਹੀਂ ਠੀਕ ਹੋਗਾ, ਤੋਂ ਆਂਖ ਕੋ ਸੁੰਨ ਕਰੇਂਗੇ। ਆਂਖ ਕੇ ਸੁੰਨ ਕਰਕੇ ਫਿਰ ਫਿਰ ਨਿਕਾਂਲੇ ਗੇ
ਅਹ,
ਤੇ ਹੁਣ ਸੋਨੂੰ ਕਹਿੰਦੇ ਪਰ ਮੈਂ ਕਿੰਨਾ ਮੈਂ ਕਿੰਨਾ ਡਰ ਕੀ ਪਤਾ ਵਾ ਫਿਰ ਮੇਰੀਆਂ ਅੱਖਾਂ ਪਲਟੀਆਂ ਕੀਤੀਆਂ ਉਹਨਾਂ ਨੇ ਅੱਖਾਂ ਮੇ ਮੇਰੀ ਪਲਟੀ ਕਰਕੇ ਕਹਿੰਦੇ ਡਰੀਏ ਮੱਤ ਕਹਿੰਦੇ ਡਰੀਏ ਮੱਤ ਅਭੀ ਨਹੀਂ ਕੁੱਛ
ਹਸਬੈਂਡ ਨੂੰ ਕੀ ਟਿਫਿਨ ਦਿੱਤਾ ਅੱਜ,
ਹਸਬੈਂਡ ਨੂੰ ਦਿੱਤਾ ਮੈਂ ਅੱਜ ਟਿਫਿਨ ਉਹ ਸੀ ਯੇ ਆਲੂ ਦੀ ਸਬਜ਼ੀ ਸੀ ਔਰ ਪਰੌਂਠੇ ਸੀ।
ਅੱਛਾ, ਤੇ ਆਲੂ ਪਰੌਠੇ ਬਣਾ ਦੇਣੇ ਸੀ।
ਨਹੀਂ ਮੈਂ ਸੋਚਿਆ ਆਲੂ ਖ਼ਰਾਬ ਨਾ ਹੋਜੇ ਅੰਦਰੋਂ ਪਰੌਂਠਿਆਂ ਦੇ ਇਸੀ ਲਈਏ ਹੋਰ ਤੂੰ ਕੀ ਬਣਾਇਆ ਰੋਟੀ ਚ।
ਜ਼ੋਰ ਸੇ ਬੋਲੋ ਨਾ ਕੁੱਛ
ਅੱਜ ਅੱਜ ਰੋਟੀ ਚ ਕੀ ਬਣਾਇਆ ਸੀ?
ਅੱਜ ਮੈਂ ਆਲੂ ਪਟਲ ਦੀ ਸਬਜ਼ੀ ਚੌਲ ਦਾਲ
ਤੇ ਡੈਡੀ ਦੇ ਲਈ ਕਿਉਂ ਨੀ ਰੱਖੇ ਸੀ?
ਡੈਡੀ ਮੰਗਣ ਡਿਆ ਸੀ।
ਹਾਂ,
ਮੈਨੂੰ ਨਹੀਂ ਪਤਾ ਸੀ ਕੀ ਡੈਡ ਨੇ ਖਾਣਾ ਡੈਡ ਨੇ ਨਹੀਂ ਖਾਦੇ ਇਸ ਲਈ ਅੱਜ ਮੈਂ ਨਹੀਂ ਰਖੇ ਕਿੰਨੇ ਸਾਰੇ ਚੌਲ ਮੈਂ ਬਾਹਰ ਸੁੱ ਹਾਲੇ ਤੱਕ ਮੇਰੇ ਪਹਿ ਕੇ ਨੀ ਵੀ,
ਹਾਏ ਯਾਰ ਸਾਢ ਨੂੰ ਦੇ ਦੇਣੇ ਸੀ ਗਾਈ ਨੇ ਨੀ ਖਾਣੇ ਤੇ ਸਾਂਢ ਨੂੰ ਵੀ ਨੀ ਦਿੱਤਾ ਤੂੰ ਹਾਂ
ਇਨੇ ਖਤਰ ਕੰਮ ਕੀਤਾ ਜੇ ਕਹਿਣ ਗੇ ਮੈਨੂੰ ਰੋਟੀ ਦੇ ਮੈਂ ਸੀਰਤ ਨੂੰ ਕਿਹਾ ਉੱਤੋਂ ਸੀਰਤ ਤੇਰੀ ਕੁੜੀ ਵੀ ਇੰਨੀ ਚੰਟ ਆ ਉਹ ਮਾਂਈ
ਹੂੰ
ਕੁੱਛ ਨੀ ਹੁੰਦਾ ਚੱਲ ਇਨਾ ਮਾਇੰਡ ਨਾ ਲਾਓ ਹਨਾ ਠੀਕ ਐ
ਮੈਂ ਤੇ ਸੋਚਿਆ ਕੀ
ਕਹਿਣ ਦਿਆ ਮੈਨੂੰ ਰੋਟੀ ਦਿਓ ਤੇ ਅਸੀਂ ਕਹਿ ਕਿ ਤੂੰ ਰੋਟੀ ਖਾ ਕੇ ਨਹੀਂ ਆਇਆ ਤੇ ਕਹਿੰਦਾ ਮੈਨੂੰ ਅੱਜ ਕੁੱਛ ਨੀ ਦਿੱਤਾ ਤਾਹੀਓ ਉਹਨੂੰ ਪੁੱਛਿਆ ਕਿ ਅੱਜ ਕੀ ਬਣਾਇਆ ਸੀ ਇੰਨੀ ਆ ਕਹਿੰਦੀ ਅਜੇ ਕੁੱਝ ਬਣਾਇਆ ਹੀ ਨਹੀਂ ਆ
ਆ ਹੋ
ਵਲਾ
ਉਹ ਤਾਂ ਕੁਝ ਜ਼ਿਆਦਾ ਹੀ ਬਦਮਾਸ਼ ਹੈ, ਬਣਾਈ ਸੀਗੀ ਰੋਟੀ ਨਹੀਂ ਦਿੱਤੇ ਪਰ ਮੈਂ ਸੁੱਟ ਦਿੱਤੇ ਸੀ ਡੈਡੀ ਦੇ ਆਉਣ ਤੋਂ ਪਹਿਲਾਂ ਹੀ ਚੱਲ ਠੀਕ ਹੈ ਮੈਂ ਰੱਖਣ ਡੀ ਆ ਹੁਣ ਹੈ ਨਾ
ਤੇ ਚੱਲ ਠੀਕ ਹੈ ਫੇਰ ਵੇਖ ਲੈ ਹੈ ਨਾ ਲੇਕਿਨ ਹੋਏ ਤਾਂ ਨਹੀਂ ਸੀ
ਅੱਛਾ ਤੇ ਠੀਕ ਆ ਹੋਊਗਾ ਤੇ ਫਿਰ ਮੈਨੂੰ ਖੁਦ ਹੀ ਬੋਲਦੀ ਚੱਲ
ਅੱਛਾ ਤੈਨੂੰ ਨਹੀਂ ਪਤਾ ਚੱਲਣ ਡਿਆ ਵਾ
ਨਹੀਂ
ਉਹ ਪੋਟੀ ਹੀ ਗਈ ਹੈ ਨਾ ਉਹਦਾ ਹੋਜੂਗਾ ਤੇ ਫਿਰ ਮੈਂ ਧੋਣ ਚਾਹਗੀ ਤੇ ਮੈਂ ਦੱਸ ਦਾਂਗੀ ਤਿੰਨ ਮੁੰਡਣ ਸ ਤ ਆ ਉਹ ਨੂੰ ਬਿਸਕੁਟ ਖਵਾਏ ਤੇ ਉਹਨ ਸਵਾ ਤਾਂ ਹੁਨ ਸਵਾਨਾ ਸੀ ਪੰਜ ਛੇ ਵਜੇ ਤੱਕ ਲੈ ਕੇ ਹੁੰਦੇ ਫਿਰ ਉਹ ਉਦੋਂ ਸੁੱਤਾ ਨੀ ਤੇ ਫਰ ਪੈ-ਪੂ ਕਰਨ ਡ ਬਿਸਟ ਖਵਾ ਕੇ ਸਵਾਦ ਤਾ ਹੀ
ਤੁ ਵੱਡੀ ਕੁੜੀ ਕੀ ਕਰਨ ਡ
ਵੱਡੀ ਕੁੜੀ ਕੀ ਪਤਾ ਕਿੱਥੇ ਖਾਂਦੀ ਰਹਿੰਦੀ ਹੈ ਕੁਛ-ਕੁਛ ਖਾਣ ਡ ਹੀ ਆ ਕਿ ਘੁੰਮਣ ਦੀ ਓਦਾਂ ਫਿਕਸ ਆ ਜਦੋਂ ਜਾਂਦੀ ਆ ਨਾ ਬਾਹਰ ਦੁਕਾਨਾਂ ਚ ਦੋਨੇ ਫਿਕਸ ਆਈਸਕ੍ਰੀਮ ਖਾਂਦੀ ਐ ਹੁਣ ਹਾਂ ਮੰਮੀ ਨਾਲ ਗਈ
ਤੇ ਫਰ ਤਾਂ ਉਹ ਤੇ ਆਈਸ ਕਰ੍ਰੀਮ ਖਾਕੇ ਬਿਮਾਰ ਵੀ ਹੋ ਜਾਂਦੀ ਆ
ਦੋਵੇਂ ਗਈਆਂ ਸੀ ਇੱਕ ਨੇ ਕੀ ਖਾਧਾ, ਪਤਾ ਨੀ ਤੂੰ ਕੀ ਖਾਧਾ ਕਿਨੇ ਵੀ ਵਹੀ ਖਾਦਾ ਕੋਈ ਨੀ ਹੁਣ ਅਗਲੀ ਵਾਰ ਤੋਂ ਨ ਆਪ ਆਇਆ ਕਰਨਾ ਹੁਣ ਉਹਨੇ ਚੱਲ ਜਾਣਾ ਮੁੰਡੇ ਨੇ ਆਪਣੇ ਘਰ
ਤੇ ਮੁੰਡੇ ਨੇ ਚੱਲ ਜਾਣਾ ਤੇ ਕੀ ਉਹਨੇ ਨਹੀਂ ਜਾ ਸਕਣਾ ਘਰ ਹੈਂ
ਤੇ ਉਹਦੇ ਚ
ਹਾਂ ਜਿਆਦਾ ਤੇ ਮੁੰਡੇ ਚੱਲਦੇ ਹੀ ਆਉਂਦੀ ਆ ਸੁਬੋਂ ਉਹ ਨਾਲ ਖੇਡਣਾ ਵਾ ਮੁੰਡੇ ਨਾਲ ਉਹਨੇ
ਟਿਊਸ਼ਨ ਗਈ ਉਹਦੇ ਘਰ ਕਿੰਨੀ ਟੇਸਟੀ ਸਬਜ਼ੀ ਬਣਨ ਦੀ ਸੀ ਮੈਨੂੰ ਬਹੁਤ ਹੀ ਯਾਦ ਏਨੂੰ ਕ ਤੂੰ ਆਪਣੇ ਮੂੰਹ ਨਾਲ ਵੀ ਦੱਸਣ ਡ ਸੀ
ਹਾਂ ਤੇ ਆਂਦੇ ਸਾਥੀ ਓਦਨ ਕਹਿਣ ਲੱਗ ਗਈ ਸੀ ਕਿ ਮੈਨੂੰ ਬੜੀ ਮੰਮੀ ਦੀ ਰੋਟੀ ਦੀ ਬਹੁਤ ਯਾਦ ਦੀਆਂ ਬਹੁਤ ਜਿਆਦਾ ਅਉਣ ਡੀ
ਅਸੀਂ ਤੇ ਕਿਹਾ ਤੂੰ ਆਪਣੀ ਮਾਂ ਨੂੰ ਕਿਉਂ ਨੀ ਬੋਲਿਆ ਕਿ ਬਣਾ ਦੇ ਹਾਂ ਤੈਨੂੰ ਬਣਾ ਦਿੰਦੀ ਖਵਾ ਦਿੰਦੀ ਹੋਰ ਕੀ
ਹਾਂ ਇੱਕ ਦਿਨ ਨਹੀਂ ਸੀ ਤੇ ਆਪਾਂ ਬੁਖਾਰਾ ਪਾਉਂਦੀ ਸੀ ਸਬਜ਼ ਬਣਾ ਕੇ ਖਾ ਲਈ ਸੀ ਆਪਾਂ ਪਕੌੜੇ ਹੀ ਪਾਉਣੇ ਸੀ ਲੇਕਿਨ ਉਦਨ ਸਾਨੂੰ ਪਕੌੜੇ ਮਿਲੇ ਹੀ ਨਹੀਂ ਸੀ ਰਵੀ
ਟਿੱਡੀ ਕੀ ਕਰਨ ਜੀ ਟਿੱਡੀ
ੱਤੇ ਆਉਂਦੇ ਸਾਥੀ ਸੌਗੀ ਤੇ ਸੁੱਤੀ ਆ ਆ ਉਠਾਉਣ ਡਿਆ ਵਾ ਉੱਠਣ ਨੀ ਡਈ ਆ
ਨਾਨੀ ਰੋਟੀ ਰੋਟੀ
ਉੱਠੂਗੀ ਥੋੜੀ ਦੇਰ ਨੂੰ ਉੱਠੂਗੀ
ਅੱਜ ਕਲ ਕੀ ਕਰਨ ਡ ਬਣਾਉਣ ਡ ਆ ਦੁਬਾਰਾ ਸਬਜ਼ੀ ਕਿਨਂ ਬਣਾਉਂਦੀ ਆ
ਨਹੀਂ ਬਣਾਉਣ ਡ ਦੁਪਹਿਰੇ ਬਣਾਈ ਸੀ ਕਦੀ ਕਦੀ ਬਣਾਉਣ ਡ ਆ ਕਦੀ ਕਦੀ ਨਹੀਂ ਵੀ ਬਣਾਉਂਦੀ ਆ
ਅਹ ਟਿੱਡੀ ਦੇ ਪਾਪਾ ਦਾ ਕੰਮ ਹੋ ਗਿਆ।
ਨਹੀਂ ਕੁਛ ਨਹੀਂ ਹੋਇਆ ਹਾਲੇ ਤੱਕ ਤੇ।
ਕਿਉਂ ਨਹੀਂ ਹੋਇਆ।
ਇਸ ਲਈ ਤੇ ਮੈਂ ਜੋ ਬੋਲਿਆ ਕਿ ਤੇਰੇ ਕੋਲ ਜਿੰਨੇ ਪੈਸੇ ਹੈਗੇ ਆ ਓਨੇ ਫੜ ਥੋੜੇ ਜਾ ਕਰਜ਼ਾ ਲ ਤੇ ਡਿਊਟੀ ਚਾਲੂ ਕਰ ਲਾ ਉਹਨਾਂ ਦੇ ਆਸਰੇ ਚ ਨਹੀਂ ਬੈਠ ਉਹਨਾਂ ਨੇ ਪੇਮੈਂਟ ਦੇਣੀ ਕਿ ਨਹੀਂ ਦੇਣੀ ਛੱਡ ਦੇ ਸੋਚ ਲੈ ਕੇ ਚੱਲ ਹਾਂ, ਤੇ ਸੋਚ ਲਿਆ ਕਿ ਚੱਲ ਤੇਰੇ ਪੈਸੇ ਡੋਬ ਤੇ ਡੋਬ ਤੇ ਜਿੰਨੇ ਤੇਰੇ ਕੋ ਉਹ ਲੈ ਲਾ ਬਾਕੀ ਥੋੜੇ ਜੇ ਕਰਜ਼ਾ ਚੁੱਕਿਆ ਥੋੜੇ ਜੇ ਪੈਸਾ ਦਾ ਹੁਣ ਹੋਇਆ।
ਦਾ ਵਾ ਹੁੰਦਾ ਇਹੀ ਆ ਹੁਣ ਤਾਂ ਜ਼ਿਆਦਾ
ਦੇ ਨੀ ਰਿਹਾ ਵਾ ਫਿਰ ਕਿੰਨੇ ਕ ਧਰਲੇ ਕੱਢਣੇ ਕੱਲ ਵੀ ਕਿੰਨੀ ਦੇਰ ਦਾ ਮੰਦਿਰ ਚ ਬੁਲਾ ਕੇ ਬਿਠਾ ਕੇ ਕੇ ਰੱਖਿਆ ਬਿਠਾ ਕੇ ਰੱਖਿਆ ਇੱਕ ਵਾਰ ਆਇਆ ਫਿਰ ਬੋਲ ਕੇ ਚੱਲ ਗਿਆ ਕਿ ਮੈਂ ਆਉਣ ਡਿਆ ਫਿਰ ਦੁਬਾਰਾ ਆਇਆ ਫਿਰ ਬੋਲ ਕੇ ਚੱਲ ਗਿਆ ਰੁਕੋ ਫਿਰ ਆ ਫਿਰ ਆਇਆ ਈ ਨਹੀਂ ਫਿਰ ਸੁਪਰਵਾਈਜਰ ਨੂੰ ਭੇਜ ਤਾਂ
ਹੂੰ,
ਫਿਰ ਸੁਪਰਵਾਈਜ਼ਰ ਨਾਲ ਵੀ ਪਤਾ ਨੀ ਕੀ ਗੱਲ ਕਰਕੇ ਤੇ ਫਿਰ ਏ ਆ ਗਿਆ ਨੌ ਵਜੇ ਛੇ ਵਜੇ ਨੌ ਵਜੇ ਆਇਆ ਉਹ ਤੋਂ ਛੋਟੀ ਨਾਲ ਹੀ ਸੀ।
ਨਹੀਂ ਤੇ ਫੇਰ ਉਹ ਉੱਤੇ ਪਲੀ ਪਹਾੜੇ ਦਾਰਨੀ ਸੀ ਉਹਦੇ ਨਾਲ ਖੇਡਣ ਡੀ ਸੀ ਬਿਸਕੁਟ ਬੁਸਕੁਟ ਖਾਧੇ ਫਿਰ ਰਾਤ ਆਂਦੇ ਆਂਦੇ ਸੌਗੀ ਸੀ ਫਿਰ ਉਹਦਾ ਪਿਓ ਫੇਰ ਉਹਦਾ ਪਿਓ ਨੂੰ ਗੋਦੀ ਚੁੱਕ ਕੇ ਲੈ ਆਇਆ।
ਬਿਸਕੁਟ ਕਿੰਨੇ ਖਵਾਏ
ਉਹ ਤਾਂ ਪਿਓ ਨੇ ਖਵਾਏ ਹੋਰ ਕਿਨੇ ਖਵਾਉਣੇ ਸੀ ਕਿ ਚੱਲ ਹੋ ਗਿ ਹੋ ਗਿਆ ਵਾਂ।
ਨਹੀਂ ਨੀ ਹਜੇ ਆਵਾਜ਼ ਨੀ ਮਾਰੀ ਆ ਉਹਨੇ ਮੈਨੂੰ
ਓਨੇ ਆਵਾਜ਼ ਮਾਰਨਾ ਤੈਨੂੰ ਕੀ ਮਤਲਬ ਐ ਟੈਮ
ਟੈਮ ਹੋਊਗਾ ਨਾ ਉਹਦਾ ਆਪੇ ਤੇ ਉਹਨੇ ਮੈਨੂੰ ਆਵਾਜ਼ ਮਾਰਨੀ ਆ ਆਵਾਜ਼ ਮਾਰੂਗੀ ਤੇ ਮੈਂ ਤੈਨੂੰ ਦੱਸ ਦੂੰ ਗੀ।
ਅੱਛਾ, ਉਹ ਤੈਨੂੰ ਦੱਸੂਗੀ।
ਹਾਂ, ਉਹ ਮੈਨੂੰ ਦੱਸੂਗੀ ਇਸੇ ਲਈ ਮੈਂ ਕਿਹਾ ਹੁਣ ਪੋਟੀ ਤੋਂ ਆਵਾਜ਼ ਮਾਰੂਗੀ ਤੇ ਮੈਂ ਆਟਾ ਗੁੰਨਣ ਡੇ ਖਾਣਾ ਮੈਂ ਤਾਂ ਗੱਲ ਕਰ ਲੈਂਦੀ ਆ ਫਿਰ ਮੈਂ ਕਰ ਦੂਗੀ ਜ਼ਿਆਦਾ ਨਹੀਂ ਹੁਣ ਬਸ ਦਾ ਕਿੰਨਾ ਕ ਇੱਕ ਇੱਕ ਮਿੰਟ ਚ ਇੱਕ ਦੋ ਮਿੰਟ ਚ ਹੋਜੂਗੀ ਏਦੀ।
ਤੇ ਤੇਰੀ ਵੱਡੀ ਦੀਦੀ ਗਈ ਆ ਪੋਠੀ ਕਰਨ,
ਵੱਡੀ ਦੀਦੀ ਜਾਊਗੀ ਤੇ ਮੈਨੂੰ ਆਵਾਜ਼ਾਂ ਮਾਰੂਗੀ ਕਿ ਨਿੱਕੇ ਬੱਚੇ ਜਾਂਦੇ ਤੇ ਆਵਾਜ਼ਾਂ ਮਾਰਦੇ ਆ ਹੈਂ ਪਾਗਲ
ਤੇ ਫੇਰ ਤੈਨੂੰ ਆਪ ਪਤਾ ਨੀ ਚੱਲਣ ਡਿਆ ਉਹ ਤੈਨੂੰ ਆਵਾਜ਼ ਮਾਰ ਕੇ ਦੱਸਣਾ ਸੀ ਉਹਨੇ ਤੈਨੂੰ ਹੈਂ।
ਤੇ ਉਹ ਪੋਟੀ ਧੋਣ ਵਾਸਤੇ ਉਹਨਾਂ ਨੀ ਮੈਨੂੰ ਆਵਾਜ਼ ਮਾਰਨੀ ਆ।
ਜ਼ਮਾਨੇ ਫਿਰ ਤੁਰ ਮੈਨੂੰ ਤੇ ਮੇਰੀ ਗੋਲ ਗੱਲ ਨਹੀਂ ਸਮਜ ਚ ਆਈ ਬਟ
ਪਾਗਲ ਨਾ ਬਣ ਮੈਂ ਤੈਨੂੰ ਦੱਸ ਦਿਨੀ ਆ ਨਾ। ਪਗਲੀਏ ਕਿਉਂ ਤੂੰ ਪਰੇਸ਼ਾਨ ਹੁੰਦੀ ਆ। ਲੱਗਦਾ ਜ਼ਿਆਦਾ ਹੀ ਜਲਦੀ ਆ ਰੋਟੀਆਂ ਰਾਟੀਆਂ ਪਕਾਣ ਦੀ
ਇਹ ਰੋਟੀਆਂ ਮ ਬਣਾਣੀ ਆ ਮੈਂ ਪਹਿਲਾਂ ਉਹਨੂੰ ਕਾਲ ਕੀਤਾ ਉਹ ਕਹਿੰਦੀ ਮੈਂ ਕਿਤੇ ਪਾਰਟੀ ਤੇ ਚੱਲੀ ਆ ਮੈਂ ਬਾਹਰ ਚਲੀ ਫਿਰ ਮੈਂ ਸੋਚਿਆ ਮੈਂ ਕੀ ਕਰਾਂ ਕੀ ਕਰਾਂ ਫਿਰ ਮੈਂ ਸੋਚਿਆ ਚੱਲ ਤੁਹਾਨੂੰ ਫੋਨ ਕਰਕੇ ਥੋੜ੍ਹੀ ਦੇਰ ਗੱਲ ਕਰ ਲੈਂਦੀ ਆ।
ਕੋਈ ਨੀ ਸਬਕ ਦੀ ਵਕਤ ਪਾਰਟੀ ਚ ਚੱਲੀ ਆ।
ਪਤਾ ਨੀ ਮੈਂ ਤਾਂ ਉਹਨੂੰ ਸ਼ਾਮ ਤੋਂ ਕਾਲ ਕਰ ਰਹੀ ਸੀ ਲੇਕਿਨ ਉਹ ਉਹਨੇ ਉਦੋਂ ਤਾਂ ਚੁੱਕਿਆ ਨੀ ਚੁੱਕਿਆ ਨੀ ਫਿਰ ਸੱਤ ਸਾਢੇ ਸੱਤ ਵਜੇ ਸੱਤ ਸਾਢੇ ਕ ਸੱਤ ਵਜੇ ਲੱਗਦਾ ਚੁੱਕਿਆ ਕਿ ਮੈਂ ਤੇ ਰੇਡੀ ਹੋ ਰਹੀ ਆ ਮੈਂ ਪਾਰਟੀ ਚੱਲੀ ਮੈਂ ਬਾਹਰ ਚੱਲੀ ਆ ਮੈਂ ਕਹਿੰਦੀ ਮੈਂ ਪਾਰਟੀ ਜਾ ਰਹੀ ਰੇਡੀ ਹੋ ਰੀ,
ਹੋ ਸਕਦਾ ਪਾਰਟੀ ਨਹੀਂ ਵੀ ਚੱਲੀ ਹੋਊਗੀ ਤੇ ਮਤਲਬ ਇਤਰੇ ਨੀ ਘੁੰਮਣ ਫਿਰਨ ਜਾਂਦਾ ਵਾ ਇਨਸਾਨ ਖਾਂ ਪੀਣ ਤੇ ਕਹਿ ਤੂੰ ਪਾਰਟੀ ਚੱਲੀ
ਉਹਨਾਂ ਨੇ ਪਾਰਟੀ ਤੇ ਫਿਰ ਕਹਿੰਦੀ ਕਿ ਮੈਂ ਤੈਨੂੰ ਮੈਂ ਫਿਰ ਮੈਂ ਕ ਕਿਹਾ ਠੀਕ ਆ ਮੈਂ ਤੈਨੂੰ ਸਵੇਰੇ ਕਾਲ ਕਰੂੰਗੀ ਕਹਿੰਦੀ ਕਿ ਠੀਕ ਆ। ਫਿਰ ਸਵੇਰੇ ਕਰ ਰਹੀ ਫਿਰ ਮੈਂ ਬੋਲਿਆ ਠੀਕ ਆ ਫਿਰ ਮੈਂ ਰੱਖਤਾ।
ਹਾਂ ਹਾਂ,
ਲੇਕਿਨ ਮੈਂ ਸੋਚਿਆ ਕੁੱਛ ਹਾਂ ਫਿਰ ਮੈਂ ਸੋਚਿਆ ਚੱਲ ਮੈਂ ਕਾਲ ਖੁਦ ਹੀ ਕਰ ਲੈਂਦੀ ਆ ਜਲਦੀ ਜਲਦੀ ਆਪਣਾ ਕੰਮ ਕਰਾਂ।
ਕਰ ਲਿਆ ਤੇ ਖਾ ਆਟਾ ਵੀ ਗੁੰਨ ਲਿਆ ਵਾ।
ਹਾਂ, ਤੇ ਉਹ ਉਹ ਕਿੱਥੇ ਗਈ ਆਟਾ ਗੁੰਨਣ ਵਾਲੀ ਫੇਰ। ਕਿਉਂ ਆਟਾ ਗੁਣਨਾ ਸਿੱ
ਨਹੀਂ ਪਾਵਲ ਤੁਸੀਂ ਪਗਲੀਆਂ ਬਣਾਇਆ ਮੈਨੂੰ ਚੰਗਾ ਕਹਿੰਦੇ ਆ ਆਟਾ ਗੁੰਨਾ ਮੈਂ ਸਿੱਖਣ ਡੀ ਮੈਂ ਆਟਾ ਨੀ ਗੁੰਨਨਾ ਆਂਦਾ। ਹੇ ਭਗਵਾਨ ਮੈਨੂੰ ਤਾਂ ਕੰਮ ਹੀ ਨਹੀਂ ਆਂਦਾ। ਤੇ ਫਿਰ ਮੇਰਾ ਕਰ ਦਿਆਂ ਕਰੋ ਨਾ ਆਕੇ ਚੱਲ ਠੀਕ ਆ ਰੱਖ ਖੰਡੀ ਐ ਨਾ ਉਹਨੇ ਆਵਾਜ਼ ਮਾਰਤੀ ਐ ਪੋ ਓਹਦੇ ਵਾਸਤੇ ਹੁਣ ਮੈਂ ਵੀ ਲਿਆਂਦੀ ਆ ਠੀਕ ਆ ਕੀ ਦੱਸਾਂ।